ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਬਸ ਮੇਰੇ ਤੇ ਵਧੀਆ ਤੁਸੀਂ ਦੱਸੋ ਤੁਹਾਡੇ ਠੀਕ ਨੇ ਹਾਲ ਚਾਲ
ਹਾਂਜੀ ਅਸੀਂ ਵੀ ਠੀਕ ਹਾਂ ਬਸ ਗਰਮੀ ਬੜੀ ਕੀਤੀ ਹੋਈ ਜੇ ਅੱਜ ਕੱਲ
ਹਾਂਜੀ ਗਰਮੀ ਤੇ ਸਭ ਪਾਸੇ ਹੋਈ ਦੀ ਏ
ਹਾਂ ਹਾਂ ਬੜੀ ਗਰਮੀ ਆ ਅੱਜ ਤੇ ਇੰਨੀ ਗਰਮੀ ਪੈ ਰਹੀ ਹੈ ਨਾ ਬਸ ਬਾਹਰ ਨਿਕਲਿਆ ਨੀ ਜਾਂਦਾ ਪਿਆ ਕਮਰੇ ਚੋਂ ਵੀ ਇੰਨੀ ਗਰਮੀ
ਸਹੀ ਗੱਲ ਅੱਜ ਬਹੁਤ ਹੀ ਗਰਮੀ ਹੋਗੀ ਹੈ ਅੱਜ ਕੁੱਛ ਜ਼ਿਆਦਾ ਹੀ ਹੋਗੀਈ ਹੈ ਕ ਇ ਨਨੀ ਸੀ ਇੰਨੀ ਅੱਜ ਜ਼ਿਆਦਾ ਹੈਗੀ
ਹਾਂਜੀ ਨਾਲੇ ਕਹਿ ਰਹੇ ਬਾਰਿਸ਼ ਆਉਣ ਵਾਲੀ ਬਾਰਿਸ਼ ਆਉਣ ਆਈ ਤੇ ਕੋਈ ਨੀ ਹੈਗੀ
ਹਾਂ ਮੈਂ ਕਾਫ਼ੀ ਜਗ੍ਹਾ ਸੁਣਿਆ ਬਾਰਿਸ਼ ਆ ਰਹੀ ਹੈ ਮੈਂ ਦੋ ਜਗ੍ਹਾ ਸੁਣ ਬੈਠ ਬਠ ਆ ਕਿ ਬਾਰਿਸ਼ ਆਈ ਹੈ ਪਰ ਏਧਰ ਪਤਾ ਨੀ ਕਿਉਂ ਨਹੀਂੀ ਆਉਂਦੀ ਇੱਧਰ ਪਤਾ ਨੀ ਕਿਹੜਾ ਗ੍ਰਹਿਣ ਲੱ ੱ ਬਾਰਿਸ਼ ਹੀ ਨੀ ਆਉਂਦੀ
ਸਹੀ ਕਹਿ ਰਹੇ ਹੋ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ ਇੰਨੀ ਤਪਣ ਹੋ ਰਹੀ ਹੈ ਬਹੁਤ ਜ਼ਿਆਦਾ ਬਸ ਰਸੋਈ ਚ ਖੜਾ ਨੀ ਹੋਇਆ ਜਾਂਦਾ ਪਿਆ ਬੱਚੇ ਮਗਰ ਪੇਦੇ ਸੀ ਮਨ ਕਰਦਾ ਪਿਆ ਖਾਣ ਤੇ ਕੋਈ ਚੀਜ਼ ਵਧੀਆ ਬਣਾਓ ਤੇ ਰਸੋਈ ਚ ਹੀ ਲੱਗੇ ੀ ਹੋਈ ਹਾਂ ਮੈਂ ਤੇ ਹਾਂ ਹੋਰ
ਕੀ ਬਣਾਉਣ ਲੱਗੇ ਹੋ ਫਿਰ ਬੱਚਿਆਂ ਵਾਸਤੇ
ਬਸ ਬੜੇ ਦਿਨ ਹੋ ਗਏ ਕਹਿੰਦੇ ਸੀ ਮੰਮੀ ਬਾਜ਼ਾਰ ਦੀ ਚਾਪ ਖਾ ਖਾ ਕੇ ਬੋਰ ਹੋ ਗਏ ਆ ਤੁਸੀਂ ਬਣਾ ਕੇ ਖਵਾਓ ਚਾਪ ਸਵਾਦ ਬਣਾਉਂਦੇ ਦਿਓ ਤੁਸੀਂ ਤੇ ਮੈਂ ਕਿਹਾ ਗਰਮੀ ਇੰਨੀ ਹੈ ਪਹਿਲੇ ਤੇ ਮੈਂ ਟਾਲਦੀ ਰਹੀ ਕਿੰਨੇ ਦਿਨ ਹੋ ਗਏ ਟਾਲ ਹੀ ਜਾਂਦੀ ਪੀ ਸੀ ਬਣਾ ਦਾਂਗੀ ਬਣਾ ਦਾਂਗੀ ਗਰਮੀ ਬੜੀ ਹਜੇ ਨਹੀਂੀ ਬਣਾ ਰਹੀ ਹੁਣ ਅੱਜ ਫੇਰ ਬੱਚੇ ਕਹਿਣ ਲੱਗ ਗਏ ਕਿਹਾ ਮੰਮੀ ਰੋਜ਼ ਹੀ ਮਨਾ ਕਰ ਦਿੰਦੇ ਹੋ ਤੇ ਫੇਿਰ ਅੱਜ ਲੈ ਹੀ ਆਇਆ ਬੇਟਾ ਚਾਪ ਦਾ ਪੈਕੇਟ ਤੇ ਮੈਂ ਬਸ ਉਹੀ ਬੋਇਲ ਕਰਦੀ ਕਿਸਸੀ ਤੁਹਾਡਾ ਫੋਨ ਆ ਗਿਆ ਮੈਂ ਕਿਹਾ ਚੱਲ ਬੱਚਿਆਂ ਨੂੰ ਚਾਪ ਬਣਾ ਕੇ ਖਵਾਵਾਂ ਅੱਜ ਤੇ ਤੁਹਾਡਾ ਫੋਨ ਆ ਗਿਆ ਮੈਂ ਯਾਦ ਹੀ ਕਰਦੀ ਪੀ ਸੀ ਤੁਹਾਡਾ ਫੋਨ ਆ ਗਿਆ
ਹਾਂ ਮੈਂ ਵੀ ਨਾ ਤੁਹਾਨੂੰ ਨਾ ਚ ਚਾਪ ਦੇ ਬਾਰੇ ਪੁੱਛਣਾ ਸੀ ਮੈਨੂੰ ਨਾ ਬਣਾਉਣੀ ਸੀ ਤੇ ਉਸ ਦਿਨ ਤੁਹਾਡੇ ਘਰ ਆਏ ਹੋਨੇ ਆ ਬੱਚੇ
ਅੱਛਾ ਅੱਛਾ ਹਾਂਜੀ ਆਏ ਸੀ
ਹਾਂ ਹਾਂ ਤੁਸੀਂ ਚਾਪ ਖਵਾਈ ਸੀ ਉਹਨਾਂ ਨੂੰ ਤੇ ਫੇਰ ਉਹ ਕਹਿੰਦੇ ਪਏ ਸੀ ਕੀ ਅੱਛਾ ਅੱਛਾ ਤਾਂ ਹੀ ਕਹਿੰਦੇ ਪਏ ਸੀ ਕਿ ਆਂਟੀ ਨੇ ਬੜੀ ਸਵਾਦ ਚਾਪ ਬਣਾਈ ਸੀ ਤੇ ਤੁਸੀਂ ਵੀ ਉਹਨਾਂ ਮੱਖਣ ਦੀ ਚਾਪ ਬਣਾਓ ਤੁਸੀਂ ਤੁਸੀਂ ਸੁਵਾਦ ਹੀ ਬਣਾਉਂਦੇ ਐਵੇਂ ਕਿਊ ਪਏ ਸੀ ਤੇ ਮੈਂ ਕਿਹਾ ਚੱਲੀ ਉਹਨਾਂ ਨੂੰ ਪੁੱਛਾਂਗੀ ਵੀ
ਮੈਂ ਕਿਹਾ ਤੁਸੀਂ ਟੇਸਟ ਤੇ ਕਰੋ ਖਾਂਦੇ ਨੀ ਸੀ ਬੜੇ ਮੁਸ਼ਕਿਲ ਮੈਂ ਇੱਕ ਇੱਕ ਪੀਸ ਦਿੱਤਾ ਉਹਨਾਂ ਨੂੰ ਤੇ ਕਹਿੰਦੇ ਆਂਟੀ ਬ ਬੜੀ ਟੇਸਟੀ ਬਣਾਈ ਹੈ ਤੁਸੀਂ ਤੇ ਮੰਮੀ ਨੂੰ ਵੀ ਦੋ ਮੈਂ ਕਹਿਣ ਕੋਈ ਨੀ ਤੁਸੀਂ ਤੁਹਾਡਾ ਜਦੋਂ ਮਨ ਕਰੇ ਆ ਜਾਣਾ ਮੈਂ ਬਣਾ ਦ ਕਰਾਂਗੀ ਤੁਹਾਨੂੰ ਵੀ ਤੇ ਖੁਸ਼ ਹੋ ਗਏ ਸੀ ਖਾ ਕੇ ਬੜੇ ਤੇ ਘਰ ਦਾ ਫੇਰ ਹੋਰ ਟੇਸਟ ਹੋਰ ਅੱਛਾ ਹੋ ਜਾਂਦਾ ਨਾ ਘਰ ਦੀ ਸਾਫ਼ ਸੁਥਰੀ ਬਣ ਜਾਂਦੀ ਹੈ ਸਫ਼ ਚੀਜ਼ ਫੇਿਰ
ਬਾਅਦ ਚ ਨਾ ਤੇ ਮੈਦਾ ਵੀ ਕਾਫ਼ੀ ਪਾਇਆ ਹੁੰਦਾ ਹੈ ਅਗਰ ਕੋਈ ਜਿਵੇਂ ਮਲਾਈ ਚਾਪ ਵੀ ਬਣਦੀ ਉਹਦੇ ਚ ਵੀ ਮੈਦਾ ਪਿਆ ਹੀ ਹੁੰਦਾ
ਹਾਂ ਮੈਂ ਤਾਂ ਤੇ ਦੇਖੋ ਬਾਈਡਿੰਗ ਹਾਂ ਬਾਈਡਿੰਗ ਹ ਤੇ ਮੈਦਾ ਤੇ ਥੋੜਾ ਪੈਂਦਾ ਹੀ ਹੈ ਚ ਆਪ ਜੇ ਤੁਸੀਂ ਕਹੋ ਨਾ ਬਿਲਕੁਲ ਪਿਓਰ ਸੋਇਆਬੀਨ ਦੀ ਤੁਹਾਨੂੰ ਚਾਹ ਮਿਲ ਜਾਏਗੀ ਤੇ ਬਹੁਤ ਮੁਸ਼ਕਿਲ ਹੈ ਥੋੜੀ ਬਹੁਤੀ ਨਾ ਮੈਂ ਤਾਂ ਪਿਆ ਹੀ ਹੁੰਦਾ ਹੈ ਕਿਉਂ ਬਾਇਡਿੰਗ ਵਾਸਤੇ ੇ ਤੇ ਫੇਰ ਮੈਦਾ ਤੇ ਪਾਉਣਾ ਹੀ ਪੈਂਦਾ ਪਰ ਅੱਛੀ ਕੁਆਲਿਟੀ ਦੀ ਲਵੋ ਨਾ ਜਿਹਦੇ ਚ ਬਸ ਥੋੜਾ ਬਹੁਤ ਹੀ ਹੋਏ ਉਹ ਤੇ ਅੱਛੀ ਬਣ ਜਾਂਦੀ ਹੈ ਅੱਛੀ ਕੁਆਲਿਟੀ ਦੀ ਲੈਣੀ ਚਾਹੀਦੀ ਹੈ
ਹਮ ਮੈਂ ਤੇ ਇੱਕ ਦੋ ਵਾਰੀ ਚਾਪ ਲਿਆਈ ਸੀ ਉਹ ਤੇ ਪਤਾ ਪੂਰੀ ਚਾਪ ਜੋ ਤੁਸੀਂ ਉਹ ਪੂਰੀ ਮੈਦੇ ਦੀ ਬਣੀ ਦੀ ਸੀ
ਹਾਂ ਉਹ ਤੇ ਮੈਦੇ ਦੀ ਤੇਰ ਉਹ ਬੜੀ ਬ ਪੋਲੀ ਪੋਲੀ ਜਿਹੀ ਬਣ ਜਾਂਦੀ ਏ ਬੜੀ ਸੋਗੀ ਸੋਗੀ ਜੀ ਹੋ ਜਾਂਦੀ ਏ
ਹਾਂ ਕਦੀ ਕ ਵਾਰ ਨਾ ਹਾਂ ਭੁੱਲ ਵੀ ਜਾਂਦੀ ਆ ਕਦੀ ਸਵਾ
ਉਹੀ ਕਹਿ ਰਹੀ ਹਾਂ ਹੁਣ ਤੁਸੀਂ ਜਿੰਨਾ ਮਰਜ਼ੀ ਰੋਸਟ ਕਰ ਲਓ ਰੋਸਟ ਹੋਏਗੀ ਨਹੀਂ ਉਹ ਗੱਲੀ ਗੱਲੀ ਰਹੇਗੀ ਕਰੰਚੀ ਹੋਏਗੀ ਨੀ ਉਹ ਤੁਸੀਂ ਉਹਨੂੰ ਜਿੰਨਾ ਜਿਹੜੀ ਜੇ ਘਟੀਆ ਵਾਲੀ ਹੋਏਗੀ ਨਾ ਮਹਿੰਦੇ ਵਾਲੀ ਉਹ ਤੁਸੀਂ ਫੇਰ ਜਦੋਂ ਦੋਨ ਨੂੰ ਅ ਕਰੋਗੇ ਨਾ ਗਰੇਵੀ ਚ ਪਾਓਗੇ ਤੇ ਉਹ ਸਾਰੀ ਉਹਦੇ ਵਿੱਚ ਅਹ ਘੋਲੀ ਜਾਏਗੀ ਬੇਕਾਰ ਹੋ ਜਾਏਗੀ ਹਾਂ ਤੁਸੀਂ ਇੰਨੀ ਲਾਗਤ ਵੀ ਲਾ ਰਹੇ ਹੋ ਇੰਨੀ ਮਿਹਨਤ ਵੀ ਕਰ ਰਹੇ ਹੋ ਤੇ ਫੇਰ ਚੀਜ਼ ਵੀ ਨਾ ਸਹੀ ਬਣੇ ਤੇ ਉਹ ਫੇਿਰ ਮਨ ਖ਼ਰਾਬ ਹੋ ਜਾਂਦਾ ਹਮ ਵਧੀਆ ਕੁਆਲਿਟੀ ਦੀ
ਬਜ਼ਾਰੋਂ ਲੈਣ ਜਾਂਦੇ ਹਾਂ ਤੇ ਪਚਾਣ ਵੀ ਨਹੀਂੀ ਹੋ ਪਾਉਂਦੀ ਕਿਹੜੇ ਮੈਦੇ ਦੀ ਤੇ ਕਿਹੜੇ ਦੂਸਰੀ ਦੁਕਾਨਦਾਰ ਤੇ ਕਹਿ ਕੇ ਦੇ ਦਿੰਦੇ ਆ ਕਿ ਮੈਂ ਦੇਖੀ ਨਹੀਂ ਹੈ ਪਰ ਹੁੰਦੀ ਮੈਂ ਅੱਜੇ ਦੀਏ
ਹਾਂ ਨਹੀਂ ਅਸੀਂ ਤੇ ਨਾ ਹਾਂਜੀ ਸਾਡੇ ਤੇ ਨਾ ਦੇਖੋ ਹਰ ਸ਼ਹਿਰ ਵਿੱਚ ਇੱਕ ਦੋ ਤੇ ਸ਼ੋਪ ਵਾਲੇ ਹੁੰਦੇ ਹੀ ਨੇ ਜਿਹੜੇ ਭਰੋਸੇ ਮੰਨ ਹੁੰਦੇ ਨੇ
ਪਤਾ ਲੱਗ ਜਾਂਦਾ ਹੈ ਉਹ ਫੇਿਰ ਉਹਨਾਂ ਕੋਲੇ ਚੀਜ਼ ਲੈਣੀ ਚਾਹੀਦੀ ਹੈ ਅਸੀਂ ਤੇ ਉਹ ਫੇਿਰ ਉੱਥੋਂ ਹੀ ਲੈ ਕੇ ਆਉਂਦੇ ਹਾਂ ਉਹ ਇੱਥੇ ਹੈਗੇ ਨੇ ਸਰਦਾਰ ਜੀ ਸਾਡੇ ਇੱਕ ਉਹ ਬਹੁੜੀ ਵਧੀਆ ਚਾਹ ਵੇਚਦੇ ਨੇ ਉਹ ਬੜੀ ਅੱਛੀ ਚਾਹ ਹੁੰਦੀ ਉਹਨਾਂ ਦੀ ਅਸੀਂ ਹੋਰ ਕਿੱਧਰੋਂ ਲੈਂਦੇ ਹੀ ਨੀ ਸਾਨੂੰ ਉਹਦੇ ਤੇ ਵਿਸ਼ਵਾਸ ਹੋ ਗਿਆ ਅਸੀਂ ਉਹਦੇ ਕੋਲ ਲੈ ਕੇ ਆਉਂਦੇ ਹਾਂ ਬੜੀ ਅੱਛੀ ਦਿੰਦਾ ਆ ਸਵਾਦ ਬਣਦੀ ਉਹਦੀ ਚਾਹ ਹਾਂਜੀ ਤੇ ਤੁਹਾਨੂੰ ਮੈਂ ਦੱਸਾਂਗੀ ਤੁਸੀਂ ਵੀ ਉੱਥੇ ਹਾਂਜੀ ਹਾਂਜੀ ਹਾਂ ਮੈਂ ਤੁਹਾਨੂੰ ਉਹ ਦੁਕਾਨ ਵੀ ਦੱਸਾਂਗੀ ਤੁਸੀਂ ਵੀ ਉੱਥੇ ਲਿਆਇਆ ਕਰੋ
ਠੀਕ ਠੀਕ ਹਾਂਜੀ ਹਾਂਜੀ ਦੱਸਣਾ ਮੈਨੂੰ
ਹਾਂ ਬਸ ਮੈਂ ਹੁਣ ਦੇਖੋ ਹੁਣ ਮੈਂ ਚਾਪ ਲੈ ਕੇ ਆਇਆ ਨਾ ਮੈਂ ਇਹਨੂੰ ਬੋਇਲ ਕਰ ਰਹੀ ਹਾਂ ਡੰਡੀਆਂ ਸਮੇਤ ਬੋਇਲ ਕਰ ਲਿਆਵੇ ਬਈ ਥੋੜਾ ਸਾਫ਼ ਹੋ ਜਾਣਗੀਆਂ ਥੋੜਾ ਗਰਮ ਪਾਣੀ ਚ ਮਤਲਬ ਕੱਢ ਲਿਆ ਤੇ ਫੇਰ ਉਹਨੂੰ ਹੁਣ ਅਸੀਂ ਡੀਪ ਫਰਾਈ ਕਰ ਲਾਂਗੇ ਤੁਸੀਂ ਹਾਂ ਡੀਪ ਫਰਾਈ ਕਰਕੇ ਡਾਰਕ ਬਰਾਊਨ ਗੋਲਡਨ ਬਰਾਊਨ ਹੋਣ ਤੱਕ ਤੁਸੀਂ ਉਹਨੂੰ ਡੀਪ ਫਰਾਈ ਕਰ ਲਓ
ਬਸ ਫੇਰ ਉਹ ਤੁਸੀਂ ਡੁੰਡੀਆਂ ਨਿਕਾਲ ਦੋ ਫੇਰ ਉਹਦੇ ਛੋਟੇ ਜਿੰਨੇ ਤੁਹਾਨੂੰ ਪੀਸ ਚਾਹੀਦੇ ਨੇ ਜਿੰਨੇ ਸਾਈਜ਼ ਦੇ ਪੀਸ ਕਰ ਲਓ ਤੇ ਤੁਸੀਂ ਨੂੰ ਫਿਰ ਬਸ ਮੈਰੀਨੇਟ ਕਰਕੇ ਰੱਖਣਾ ਹੈ ਦਹੀਂ ਜਿਵੇਂ ਸੀ ਪਨੀਰ ਟਿੱਕਾ ਇਹਨੂੰ ਮੈਰੀਨੇਟ ਨਹੀਂ ਕਰਦੇ
ਹਾਂਜੀ ਹਾਂਜੀ ਹਾਂਜੀ
ਮੈਰੀਨੇਟ ਕਰਨੀ ਹੈ ਅਦਰਕ ਲਸਣ ਦਾ ਪੇਸਟ ਨਮਕ ਮਿਰਚ ਹਲਦੀ ਲਾਲ ਮਿਰਚ ਕਸੂਰੀ ਮੇਥੀ ਤੇਲ ਜਿਸ ਦਹੀਂ ਪਾ ਕੇ ਉਹਨੂੰ ਮੈਰੀਨੇਟ ਕਰਕੇ ਰੱਖ ਦੋ ਇੱਕ ਡੇਢ ਘੰਟੇ ਵਾਸਤੇ ਜਿੰਨਾ ਤੁਹਾਡੇ ਕੋਲ ਟਾਈਮ ਹੈ ਉਓਨੀ ਦੇਰ ਵਾਸਤੇ ਰਾਤ ਹੋ ਬਈ ਕਮ ਸੇ ਕਮ ਵੀਹ ਮਿੰਟ ਚ ਰੱਖਣਾ ਹੀ ਪੈਂਦਾ ਬਸ ਤੁਸੀਂ ਫੇਰ ਅਗਰ ਤੇ ਮਲਾਈ ਚਾਹ ਬਣਾਉਂਣੀ ਹੈ ਫਿਰ ਤੇ ਤੁਸੀਂ ਸਿਰਫ ਬਟਰ ਦੇ ਵਿੱਚ ਹੀ ਉਹਨੂੰ ਪਾਉਣਾ ਆ ਬਟਰ ਔਰ ਦਹੀਂ ਦੇ ਵਿੱਚ ਹੀ
ਅਗਰ ਹਾਂਜੀ ਜੇ ਤੁਸੀਂ ਗ੍ਰੇਵੀ ਵਾਲੀ ਬਣਾਉਣੀ ਹ ਫੇਿਰ ਤੁਸੀਂ ਪਿਆਜ਼ ਅਤੇ ਟਮਾਟਰ ਦਾ ਤੜਕਾ ਬਣਾ ਕੇ ਕੇ ਉਹਦੇ ਚ ਪਾ ਦੋ ਜੇ ਤੁਸੀਂ ਗ੍ਰੇਵੀ ਵਾਲੀ ਤੁਹਾਨੂੰ ਪਸੰਦ ਏ ਹਰ ਇੱਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਤੇ ਤੁਸੀਂ ਜਿਵੇਂ ਸਬਜ਼ੀ ਨੂੰ ਨੋਰਮਲ ਤੜਕਾ ਲਗਾਉਂਦੇ ਹੋ ਨਾ ਉਸ ਤਰ੍ਹਾਂ ਹੀ ਤੁਸੀਂ ਪਿਆਜ ਟਮਾਟਰ ਕਕਤ ਲਸਣ ਦਾ ਪੇਸਟ ਤੁਸੀਂ ਅ ਹੋਰ ਕਰੀਮ ਹੋਰ ਇਹ ਪਾ ਕੇ ਅੱਛੀ ਜਿਹੀ ਗ੍ਰੇਵ ਬਣਾ ਉਹ ਤੇ ਦੇਖੋ ਹਰ ਹਰ ਇੱਕ ਨੂੰ ਆਉਂਦਾ ਹੀਈ ਹੈ ਬਣੀ ਹੈ ਵਾਲੀ ਗ੍ਰੇਵੀ ਆਉਂਦੀ ਹੈ ਸਭ ਨੂੰ ਬਣਾਉਣੀ ਫਿਰ ਤੁਸੀਂ ਜਿਹੜੀ ਮੈਰੀਨੇਟ ਕੀਤੀ ਉਹ ਵਾਲੀ ਚਾਪ ਉਹਦੇ ਵਿੱਚ ਪਾ ਲੋ ਤੇ ਉਹਨੂੰ ਹਾਂ ਉਹਨੂੰ ਢੱਕ ਕੇ ਰੱਖ ਦੋ ਫਿਰ ਉਹ ਅੱਛੀ ਤਰ੍ਹਾਂ ਗੱਲ ਜਾਏਗੀ ਜਦੋਂ ਤੇ ਫਿਰ ਤੁਸੀਂ ਉਹਨੂੰ ਭੁੰਨ ਲਓ ਅੱਛੀ ਤਰ੍ਹਾਂ ਪਾਣੀ ਸੁਕਾ ਦੋ ਫਿਰ ਉਹ ਬੜੀ ਅੱਛੀ ਬਣ ਜਾਏ ਜ
ਤੇ ਮਸਾਲਾ ਚਾਪ ਜੋ ਹੁੰਦੀ ਹੈ ਮਸਾਲਾ ਚਾਪ ਕੁਛ ਅਲੱਗ ਹੁੰਦਾ ਹੈ ਕਿ ਮਸਾਲਾ ਚਾਰ ਕੋਈ ਅਲੱਗ ਤਰੀਕਾ ਬਣਦੀ ਹੈ ਐਵੇਂ ਬਣਦੀ ਹੈ ਗਰੇਵੀ ਵ
ਚਾਪ ਜਿਹੜੀ ਤੁਂ ਬੱਚੇ ਬਜ਼ਾਰੋਂ ਮੰਗਵਾਉਂਦੇ ਨੇ ਉਹਦੇ ਚ ਬਸ ਤੁਸੀਂ ਇਹ ਜਿਹੜੀ ਮੈਰੀਨੇਟ ਕਰਕੇ ਰੱਖੀ ਰੱਖੀ ਦੀ ਨਾ ਇਹ ਜਿਹੜੀ ਚਾਂਪ ਰੱਖੀ ਦੀ ਇਹਨੂੰ ਸਿਰਫ਼ ਤੁਸੀਂ ਮਲਾਈ ਔਰ ਦਹੀਂ ਦੇ ਵਿੱਚ ਇਹਨੂੰ ਬਸ ਤੁਸੀਂ ਕਰਨਾ ਰੋਸਟ ਕਰਨਾ ਮੱਖਣ ਪਾਲੋ ਤੇ ਦਹੀਂ ਪਾਲੋ ਉਹਦੇ ਵਿੱਚ ਤੁਸੀਂ ਅਚਾਰ ਪਾ ਦੋ ਉਹਨੂੰ ਉਹ ਜਿਹੜੀ ਚਾਪ ਹੁੰਦੀ ਨਾ ਰੋਸਟ ਕਰ ਲੈਂਦੇ ਨੇ ਉਹਨੂੰ ਉਹਦੇ ਤੁਸੀਂ ਏਅਰ ਫਰਾਇਰ ਹੈਗਾ ਤੁਹਾਡੇ ਕੋਲ ਤੇ ਏਅਰ ਫਰਾਇਰ ਚ ਕਰਲੋ ਅਸੀਂ ਏਅਰ ਫਰਾਈ ਚ ਰੋਸਟ ਕਰ ਲੈਂਦੇ ਹਾਂ ਜੋ ਮੈਰੀਨੇਟ ਕੀਤੀ ਹੋਈ ਹੈ ਨਾ ਚਾਪ ਉਹਨੂੰ ਤੁਸੀਂ ਗੈਸ ਤੇ ਵੀ ਰੋਸਟ ਕਰ ਸਕਦੇ ਹੋ ਐਸੀ ਕੋਈ ਗੱਲ ਨਹੀਂ ਹੈ
ਹਾਂ
ਕਰ ਲਣ ਅੱਛੀ ਤਰ੍ਹਾਂ ਕਿ ਉਹ ਤੰਦੂਰ ਥੋੜੇ ਘਰਾਂ ਚ ਹੁੰਦੇ ਨੇ ਫਿਰ ਉਹਨੂੰ ਤੁਸੀਂ ਹਾਂਜੀ ਫਿਰ ਤੁਸੀਂ ਉਹ ਉੱਧਰ ਤੁਸੀਂ ਬਟਰ ਔਰ ਕਰੀਮ ਲੈ ਕੇ ਉਹਨੂੰ ਹਲਕਾ ਜਿਹਾ ਹਾਂ ਗਰਮ ਕਰਨਾ ਹਲਕਾ ਜਾਂ ਜ਼ਿਆਦਾ ਨੀ ਕਰਨਾ ਉਹਦੇ ਵਿੱਚ ਰੋਸਟ ਕੀਤੀ ਹੋਈ ਚਾਪ ਉਹ ਪਾ ਦੋ ਔਰ ਉੱਪਰ ਮਸਾਲਾ ਪਾ ਦੋ ਜਿਹੜਾ ਤੁਸੀਂ ਪਾਣਾ ਚਾਟ ਮਸਾਲਾ ਵਗੈਰਾ ਤੁਹਾਡੀ ਮਲਾਈ ਚਾਪ ਬਣ ਜਾਏਗੀ ਬੜੀ ਟੇਸਟੀ ਸਬਜ਼ੀਆਂ ਤੇ ਪਾਉਣਾ ਹੀ ਹੈ ਹਰੀ ਮ ਉਹ ਜਿਹੜੀ ਹੁੰਦੀ ਸ਼ਿਮਲਾ ਮਿਰਚ ਪਿਆਜ ਉਹ ਤੇ ਮੈਰੀਨੇਸ਼ਨ ਵਿੱਚ ਹੀ ਕੱਟ ਕੇ ਪਾ ਲੈਂਦੇ ਹਾਂ ਨਾ ਅਸੀਂ
ਉਹਥੇ ਫਿਰ ਵੱਡੇ ਵੱਡੇ ਪਏਗੇ
ਹਾਂਜੀ ਉਹਨੂੰ ਬਸ ਆਹ ਇੱਕ ਇੱਕ ਇੰਚ ਦੇ ਟੁਕੜੇ ਕਰਨੇ ਆ ਉਹਦੇ ਇੱਕ ਇੱਕ ਇੰਚ ਦੇ ਟੁਕੜੇ ਪਿਆਜ ਦੇ ਵੀ ਟਮਾਟਰ ਦੇ ਵੀ ਹੋਰ ਉਹਦੇ ਵੀ ਸ਼ਿਮਲਾ ਮਿਰਚ ਦੇ ਵੀ ਉਹ ਜਦੋਂ ਤੁਸੀਂ ਮੈਰੀਨੇਟ ਕਰੋਗੇ ਨਾ ਚਾਪ ਉਹਦੇ ਵਿੱਚ ਹੀ ਉੱਥੇ ਇਹਨਾਂ ਨੂੰ ਵੀ ਮੈਰੀਨੇਟ ਕਰ ਲੈਣਾ ਫੇਿਰ ਰੋਸਟ ਕਰਨਾ ਤੇ ਦੇਖਣਾ ਬੜੀ ਵਧੀਆ ਬਣ ਜਾਏਗੀ ਬਾਜ਼ਾਰ ਤੋਂ ਵੀ ਵਧੀਆ ਬਣੇਗੀ
ਹਾਂ ਮਲਾਈ ਚਾਪ ਰੁੱਖੀ ਖਾਣ ਚ ਬੜੀ ਸਵਾਦ ਲੱਗਦੀ ਹੈ
ਵਧੀਆ ਤੁਸੀਂ ਬਹੁਤ ਟੇਸਟੀ ਲੱਗਦੀ ਮਰੁਖੀ ਖਾਣ ਚ ਮਲਾਈ ਚਾਪ ਹਰੀ ਚਟਨੀ ਬਣਾ ਲੋ ਨਾਲ ਬੜਾ ਮਜ਼ਾ ਆਉਂਦਾ ਹਾਂ
ਦੀਨਾ ਖਾਣੀ ਹੈ ਚਾਪ ਤੇ ਫਿਰ ਗਰੇਵੀ ਵਾਲੀ ਚਾਪ ਬਣਾਨੂੰ
ਹਾਂ ਗਰੇੇਵੀ ਵਾਲੀ ਬਣਾ ਲੋ ਜੇ ਉਂਝ ਖਾਣੀ ਹੈ ਟੇਸਟ ਵਾਸਤੇ ਐਵੇਂ ਬਣਾ ਲੋ ਚਲੋ ਤੁਸੀਂ ਬਣਾ ਕੇ ਵੇਖਣਾ ਫਿਰ ਦੱਸਣਾ ਮੈਨੂੰ ਕਿਵੇਂ ਦੀ ਬਣੀਏ
ਹਾਂਜੀ ਹਾਂਜੀ ਚਲੋ ਫਿਰ ਠੀਕ ਹੈ ਮੈਂ ਬਣਾ ਕੇ ਵੇਖਾਂਗੀ ਤੁਹਾਨੂੰ ਦੱਸਾਂਗੀ ਕਿੱਦਾਂ ਦੀ ਬਣੀ ਏ
ਤੇ ਹਾਂ ਪੁੱਛਣਾ ਹੋਏ ਤੇ ਫੋਨ ਕਰ ਲੈਣਾ ਮੈਂ ਵੀ ਦੇਖਾ ਮੈਂ ਚਾਹਪ ਧਰੀ ਵੇਖਾਂ ਬੋਇਲ ਹੋ ਗਈ ਚ ਠੀਕ ਹੈ ਠੀਕ ਹੈ ਠੀਕ ਹਾਂਜੀ ਹਾਂਜੀ ਠੀਕ ਸਤਿ ਸ੍ਰੀ ਅਕਾਲ